ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹੋਰ ਠੀਕ- ਠਾਕ ਹੈ ਜੀ?
ਹਾਂਜੀ, ਠੀਕ ਹੈ ਜੀ, ਵਧੀਆ ਜੀ ਤੁਸੀਂ ਸੁਣਾਓ
ਠੀਕ ਹੈ ਜੀ
ਹਾਂਜੀ, ਹੋਰ ਕੀ ਕਰ ਰਹੇ ਸੀ? ਹਾਂਜੀ, ਸਭ ਠੀਕ ਹੈ ਜੀ
ਬੱਚੇ ਠੀਕ?
ਹਾਂਜੀ, ਠੀਕ ਹੈ ਜੀ ਬੱਚੇ, ਹੋਰ ਕੀ ਕਰ ਰਹੇ ਸੀ?
ਬਸ ਜੀ ਬ, ਨਾਸ਼ਤਾ ਕੀਤਾ ਸੀ ਹੁਣੇ।
ਅੱਛਾ ਜੀ
ਹੋਰ, ਯਾਤਰਾ- ਯੂਤਰਾ ਨਹੀਂ ਕੋਈ ਗਏ?
ਯਾਤਰਾ, ਪਿੱਛੇ ਹੋ ਕੇ ਆਏ ਸੀ ਜੀ, ਅਸੀਂ ਪੰਜਾਬ ਵਿੱਚ ਨਾ ਹੈਗੇ ਨੇ, ਅ ਆਪਣਾ ਮੋਗਾ, ਸਾਈਡ ਦੇ ਕੋਲ ਨਾਨਕਸਰ ਕਲੇਰਾਂ, ਬਾਬਾ ਜੀ ਦਾ ਸਥਾਨ ਬਣਿਆ ਪਿਆ ਬੜਾ ਅੱਛਾ, ਤੁਸੀਂ ਗਏ, ਤੁਸੀਂ ਹੋ ਕੇ ਆਏ, ਉੱਥੇ ਪਹਿਲੇ
ਜੀ, ਹਾਂਜੀ ਗਏ ਸੀ ਜੀ, ਬਾਬਾ ਨੰਦ ਸਿੰਘ ਜੀ ਦਾ, ਸਥਾਨ ਹੈ। ਜੀ, ਉੱਥੇ ਬਾਬਾ ਈਸ਼ਰ ਸਿੰਘ ਜੀ ਦਾ, ਹਾਂਜੀ ਬਹੁਤ ਸੋਹਣਾ ਸਥਾਨ ਉੱਥੇ, ਮਹਾਰਾਜ ਜੀ ਦਾ, ਸੁਖਿਆਦ ਬਾਬਾ ਜੀ ਆਪ ਬੈਠੇ ਹੋਏ ਨੇ ਜੀ
ਹਾਂਜੀ -ਹਾਂਜੀ, ਬਹੁਤ ਸੋਹਣਾ ਸਥਾਨ ਹੈਗਾ, ਔਰ ਬਹੁਤ ਨਿਤਨੇਮ, ਉਹ ਹੈਗਾ ਜੀ
ਹਾਂਜੀ, ਨਿੱਤ ਨੇਮੀ, ਸੱਚਖੰਡ ਬਣਿਆ ਹੈ ਬਹੁਤ
ਹਾਂਜੀ -ਹਾਂਜੀ, ਦਰਸ਼ਨ ਮੇਲੇ
ਹਾਂਜੀ, ਬਹੁਤ ਸੋਹਣਾ ਗੁਰਦੁਆਰਾ ਹੈ ਜੀ, ਉੱਥੇ ਨਾਨਕਸਰ
ਹਾਂਜੀ, ਉਹ ਤੇ ਬਹੁਤ ਸੰਗਤਾਂ ਨੇ, ਬਿਲਕੁਲ ਸਹੀ ਗੱਲ ਏ ਉਹ ਅਸੀਂ, ਪਿੱਛੇ ਵੈਸੇ ਬਸ ਮੂਡ ਬਣ ਗਿਆ, ਮੈਂ ਕਿਹਾ ਚਲੋ, ਪੰਜਾਬ ਵਿੱਚ ਗਏ ਹਾਂ ਤੇ, ਉੱਧਰ ਫੇਰ ਦੱਸਿਆ ਸੀ, ਸਾਡੇ ਮਾਤਾ ਜੀ ਕਹਿੰਦੇ, ਉੱਥੇ ਸਥਾਨ ਬਣਿਆ, ਤਾਂ ਉੱਥੇ ਹੋ ਕੇ ਆਉ
ਹਾਂਜੀ ਸਾਡੇ, ਮੰਮੀ -ਡੈਡੀ ਜਾਂਦੇ ਹੁੰਦੇ ਸੀ ਜੀ, ਅਸੀਂ ਉਹਨਾਂ ਦੇ ਨਾਲ ਜਾਂਦੇ, ਹੁੰਦੇ ਸੀ
ਅੱਛਾ-ਅੱਛਾ, ਬਹੁਤ ਵਧੀਆ ਸਥਾਨ ਹੈਗਾ ਜੀ, ਉਹਦੇ ਕਹਿੰਦੇ ਨੇ ਬਈ ਬਾਬਾ ਜੀ ਨੇ, ਬੜੇ ਉੱਥੇ ਮਤਲਬ ਬੰਦਿਆਂ ਨੂੰ
ਤੱਪ ਕੀਤਾ ਜੀ, ਤੱਪ ਕੀਤਾ ਮਹਾਰਾਜ ਨੇ ਹਾਂਜੀ, ਆਪਣੇ ਕੇਸ ਬੰਨ ਕੇ, ਤੱਪ ਕਰਦੇ ਹੁੰਦੇ ਸੀ। ਬਾਬਾ ਜੀ ਦਾ, ਅਸਥਾਨ ਅੰਦਰ ਬਣਿਆ, ਸੱਚਖੰਡ ਦੇ ਅੰਦਰ, ਕੇਸ ਬੰਨ੍ਹ ਕੇ ਤੱਪ ਕਰਦੇ ਸੀ, ਬਾਬਾ ਜੀ ਅੰਦਰ, ਹਾਂਜੀ ਵੀ, ਮੈਨੂੰ ਉੱਘ ਨਾ ਆ ਜਾਏ ਨੀਂਦਰ, ਨਾ ਆ ਜਾਵੇ ਮੈਨੂੰ
ਕਹਿੰਦੇ ਨੇ, ਦਰਸ਼ਨ ਕਰਾਉਂਦੇ ਨੇ, ਹੁਣ ਵੀ ਨਾ ਦਰਸ਼ਨ ਉਹਨਾਂ ਨੂੰ ਕਰਾਉਂਦੇ, ਜਿਹੜੇ ਨਿਤਨੇਮ ਕਰਨ ਯਾ, ਪਾਠ ਕਰਨ, ਉਹਨਾਂ ਨੂੰ ਕਰਦੇ ਨੇ
ਉਹਨਾਂ ਨੂੰ, ਦਰਸ਼ਨ ਕਰਾਉਂਦੇ ਨੇ
ਹੁਣ ਦਰਸ਼ਨ ਕਦ ਦੇਨੇ।
ਜੇ ਤੁਸੀਂ, ਹਾਂਜੀ ਮੈਂ ਕੀਤੇ ਨੇ ਜੀ, ਅਸੀਂ ਨਿਤਨੇਮ ਪੂਰਾ ਕਰਨੇ ਹਾਂ ਜੀ। ਬਾਬਾ ਜੀ ਦਾ, ਜਦੋ ਦੇ ਦਰਸ਼ਨ ਕਰਕੇ ਆਏ ਹਾਂ, ਢਾਈ ਘੰਟੇ ਤੇ, ਹਾਂਜੀ ਢਾਈ ਘੰਟੇ ਨਿਤਨੇਮ ਕਰਨਾ, ਕੋਈ ਵੀ ਕਰ ਲਉ ਤੁਸੀਂ ਚਾਹੇ, ਵਾਹਿਗੁਰੂ ਜੀ ਦਾ ਜਾਪ ਕਰ ਲਉ। ਚਾਹੇ ਸੁਖਮਨੀ ਸਾਹਿਬ ਦਾ ਪਾਠ ਕਰਲੋ, ਦੋ ਕਰਲੋ, ਹਾਂਜੀ, ਚਾਹੇ ਤੁਸੀਂ ਢਾਈ-ਸੋ ਮਾਲਾ ਕਰ ਲਉ, ਜੋ ਮਤਲਬ ਤੁਹਾਡਾ ਦਿਲ ਕਰਦਾ ਉਹ ਤੁਸੀਂ ਕਰਲੋ, ਤੁਹਾਨੂੰ ਜਿਵੇਂ ਆਂਦਾ ਸੁਨ ਵੀ ਸਕਦੇ ਹੋ ਤੁਸੀਂ, ਤੁਸੀਂ ਲਾਕੇ ਸੁਣ ਲਓ। ਹਾਂਜੀ, ਲਾਕੇ ਸੁਣਲੋ ਤੁਸ
ਹਾਂ ਬਈ ਇਹ ਕਹਿਣ ਦਾ ਮਤਲਬ ਜੁੜਨਾ ਦੇ ਬਸ, ਪਰਮਾਤਮਾ ਨਾਲ ਜੁੜਨਾ ਹੈਗਾ, ਉਹਨਾਂ ਦੇ ਨਾਮ ਲੈਣਾ ਹੈਗਾ ਤੇ, ਉਹਨਾਂ ਦਾ ਧਿਆਨ ਰੱਖਣਾ।
ਹਾਂਜੀ। ਉਧਰ ਧਿਆਨ ਲਗਾਣਾ ਬਸ, ਜ
ਹਾਂ, ਅਸੀਂ ਗਏ ਨਾ ਫਿਰ, ਹਾਂ, ਹੁਣ ਤੇ ਬੜਾ ਵੱਡਾ ਸਥਾਨ ਬਣਿਆਦਾ ਸੀ, ਜਦੋਂ ਅਸੀਂ ਹੋਕੇ ਆਏ ਹਾਂ ਇੱਥੇ। ਉੱਪਰ, ਕਾਫ਼ੀ ਬਹੁਤ ਵੱਡਾ ਏਰੀਆ ਹੈਗਾ ਜਿਹਦੇ ਵਿੱਚ
ਹਾਂਜੀ, ਬਹੁਤ ਵੱਡਾ ਏਰੀਆ ਇੱਕ-ਮੀਲ ਦੇ ਵਿੱਚ, ਉਹਨਾਂ ਦੀ ਸ਼ੜਕ ਤੋਂ ਲੱਗਦਾ ਜੇ ਕੇ ਮੀਲ ਪੂਰਾ, ਪੂਰਾ ਇੱਕ-ਮੀਲ ਲੱਗਦਾ ਜੇ ਉੱਥੋਂ।
ਹਾਂ, ਤੇ ਫਿਰ ਰਾਤੀ ਕੀਰਤਨ ਵੀ ਹੁੰਦਾ ਜੀ ਉੱਥੇ ਰੋਜ਼। ਅਪਣਾ ਬੜਾ ਸ਼ਾਨਦਾਰ ਰੈਣ ਸਬਾਈ ਕੀਰਤਨ ਹੁੰਦਾ, ਅਸੀਂ ਤੇ ਬੈਠੇ ਨੀੰਦਰ ਹੀ ਨੀ ਆਉਂਦੇ
ਹਾਂਜੀ, ਬਹੁਤ ਮਜ਼ਾ ਆਂਦਾ ਉੱਥੇ ਮਹਾਰਾਜ ਦੇ ਅਸਥਾਨ ਤੇ, ਹਾਂਜੀ ਮਨ ਟਿਕਦਾ।
ਸਭ ਤੋਂ ਵੱਡੀ ਗੱਲ ਏ, ਬੈਠੋ ਨਾ ਬਾਬਾ ਜੀ ਦੇ ਸਥਾਨ ਤੇ ਕਹਿੰਦੇ ਨੇ ਉੱਥੇ ਵਾਹਿਗੁਰੂ-ਵਾਹਿਗੁਰੂ ਕਰੋ ਅੱਖਾਂ ਬੰਦ ਕਰਕੇ, ਤੇ ਉੱਥੇ ਵਾਹਿਗੁਰੂ-ਵਾਹਿਗੁਰੂ ਕਰਾਂਗੇ ਨਾ ਤੇ ਤੁਹਾਡਾ ਮਨ ਟਿੱਕਿਆ ਰਹੇਗਾ, ਤੁਹਾਡਾ ਮਨ ਨਹੀ ਭਟਕੇਗਾ। ਇਹ ਸਭ ਤੋਂ ਵੱਡੀ ਗੱਲ ਐ ਜੀ ਉਹਨਾਂ ਦੀ, ਮਾਨਲੀ ਭਟਕਦਾ ਅ--ਤੇ ਬਾਬਾ ਜੀ ਦੀ ਸਾ ਖੀਆਂ, ਬੜੀ ਸੁਣਾਂਦੇ ਨੇ ਉੱਥੇ, ਬਣੀ ਹੋਈਏ।
ਹਾਂਜੀ।
ਤੁਸੀਂ ਫੇਰ ਗਏ, ਤੁਹਾਡੀ ਮਾਤਾ ਜੀ ਸੁਣਾਉਂਦੇ ਹੋਣੇ ਨੇ ਸਾਖੀ ਵਗੈਰਾ ਕੋਈ?
ਹਾਂਜੀ, ਬਾਬਾ ਜੀ ਦੀ ਸੁਣਾਉਂਦੇ ਸੀ ਸਾਖੀ, ਮੇਰੇ ਮਾਮਾ ਜੀ ਸੀ ਨਾ ਹਾਂਜੀ, ਮੇਰੇ ਨਾਲ, ਹਾਂਜੀ। ਮੇਰੇ ਮਾਮਾਜੀ ਸੀ, ਤੇ ਹਾਂਜੀ, ਮੇਰੀ ਨਾਨੀ ਦੇ ਘਰ ਨਾ ਸੱਤ ਕੁੜੀਆਂ ਸੀ ਜੇ ਹਾਂਜੀ, ਤੇ ਉਹਨਾਂ ਘਰ ਮੁੰਡਾ ਨੀ ਸੀ ਹੁੰਦਾ ਤੇ, ਉਹ ਇੱਕ ਇੱਕ ਦਿਨ ਨਾਂ ਪਾਠ ਕਰ ਰਹੇ ਸੀ, ਬਾਬਾ ਜੀ ਕੋਲ ਜਾਂਦੇ ਸੀ ਹਰ ਪੂਰਨਮਾਸ਼ੀ ਤੇ। ਹਾਂਜੀ, ਹਰ ਪੂਰਨਮਾਸ਼ੀ ਤੇ ਜਾਂਦੇ ਸੀ, ਤੇ ਉਹਨਾਂ ਨੂੰ ਇੱਕ ਦਿਨ
ਪੁਰਾਣੇ ਲੋਕ ਤੁਹਾਡੀ ਗੱਲ ਕਢ ਰਹੇ ਆ ਦੋ ਮਿੰਟ, ਪੁਰਾਣੇ ਲੋਕ ਨਿਤਨੇਮ ਦੇ ਬੜੇ ਪੱ
ਬੜੇ ਪੱਕੇ ਹੁੰਦੇ ਸੀ ਜੀ, ਉਹ ਬਾਬਾ ਜੀ ਦੀ ਮਤਲਬ ਰੋਜ਼ ਪਾਠ ਕਰਦੇ ਸੀ, ਦਰਬਾਰ ਸਾਹਿਬ ਦਾ ਜੇ।
ਬਾਬਾ ਜੀ ਦਾ
ਬਾਬਾ ਜੀ ਦਾ ਰੋਜ਼ ਨਾ ਪਾਠ ਕਰਦੇ ਹੁੰਦੇ ਸੀ ਉਹ, ਹਾਂਜੀ।
ਅੱਛਾ ਜੀ।
ਤੇ, ਉਹਨਾਂ ਨੂੰ ਇੱਕ ਦਿਨ ਹਾਂਜੀ, ਉਹਨਾਂ ਨੂੰ ਇੱਕ ਦਿਨ ਨਾ ਸੁਪਨੇ ਵਿਚ ਆਏ ਬਾਬਾ ਜੀ। ਕਹਿਣ ਲੱ ਹਾਂਜੀ, ਕਹਿਣ ਲੱਗੇ ਬਾਬਾ ਜੀ ਕਹਿੰਦੇ ਨੇ, ਐ, ਮੈਂ ਤੁਹਾਨੂੰ ਹੀਰਾ ਦੇ ਰਿਹਾ ਵਾਂ। ਤੁਸੀਂ ਇਸ ਹੀਰੇ ਨੂੰ ਸੰਭਾਲਕੇ ਰੱਖਣਾ।
ਤਦੇ ਦੇਖੋ, ਮੈਂ ਤੁਹਾਡੀ ਦੋ-ਮਿੰਟ, ਹਾਂਜੀ, ਮੈਂ ਤੁਹਾਡੀ ਦੋ ਮਿੰਟ ਗਲ ਕੱ ਮੈਂ ਗੱਲ ਕਹਿ ਰਿਹਾਂ, ਜਿਹੜਾ ਬੰਦਾ ਸਾਰਾ ਦਿਨ ਇਸ ਬਾਰੇ ਸੋਚੇ ਨਾ ਉਸਦੇ ਰਾਤ ਨੂੰ ਵੀ ਮਨ'ਚ ਉਹੀ ਖਿਆਲ ਆਂਦੇ ਨੇ, ਤੁਸੀਂ ਕਦੇ ਵੀ ਵਿਚਾਰ ਕਰਨਾ ਮੰਨ ਲਓ ਤੁਸੀਂ ਸਾਰਾ ਦਿਨ ਤੁਸੀਂ ਗੁਰਬਾਣੀ, ਗੁਰਬਾਣੀ ਪੜ੍ਹਦੇ ਓ, ਸਾਰਾ ਦਿਨ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਉਹ ਜਿਹੜੇ ਸੰਤਾਂ, ਮਹਾਂਪੁਰਖਾਂ ਨਾਲ ਤੁਸੀਂ ਜੁੜੇਦੇ ਹੋ, ਤੁਹਾਨੂੰ ਸਾਖੀਆਂ ਸੁਣਾਉਣਗੇ ਤੁਸੀਂ ਉਹ ਸਾਰਾ ਦਿਨ ਸੁਣੋਗੇ, ਤੁਸੀਂ ਉਹਦੇ ਬਾਰੇ ਆਪਣਾ ਸੁਣ-ਸੁਣਕੇ ਤੁਹਾਨੂੰ ਰਾਤੀ ਨੀਂਦਰ ਆਈ ਨਾ, ਨੀਂਦਰ'ਚ ਵੀ ਤੁਹਾਨੂੰ ਉਹੀ ਖਿਆਲ ਰਹਿਣਗੇ, ਦੇਖੋ ਪਰਮਾਤਮਾ ਦਾ ਮਤਲਬ ਇਹਦੇ ਨਾਲ ਕੀ ਹੁੰਦਾ ਕਿ ਮਨ ਸ਼ੁੱਧ ਹੋ ਜਾਂਦਾ ਹੈ ਮਨ ਪਤਾ ਲੱਗਦਾ ਵੀ ਮਨ ਦੇ ਵਿੱਚ ਵੀ ਤੁਸੀਂ ਸੋਣ ਤੋਂ ਬਾਅਦ ਵੀ ਰੱਬ ਦਾ ਜਿਹੜਾ ਧਿਆਨ ਹੈ ਨਾ ਸਾਡੇ ਨਾਲ ਜੁੜਿਆ ਹੋਇਆ ਬਾਬਾ ਜੀ ਦਾ।
ਹਾਂਜੀ। ਬਾਬਾ ਜੀ ਦਾ ਅਥਾਨ ਜੁੜਿਆ ਹੋਇਆ ਹਾਂਜੀ।
ਦਾ ਮਨ ਜਿਹੜਾ ਨਾ ਮਤਲਬ ਹਰ ਟਾਈਮ ਟਿਕਿਆ ਰਹਿੰਦਾ ਧਿਆਨ ਹੀ ਉੱਧਰ ਰਹਿੰਦਾ ਵੀ ਰਾਤੀ ਸੋਣ ਤੋਂ ਬਾਅਦ ਵੀ ਉਹੀ ਵਿਚਾਰ ਆਉਂਦੇ। ਹੁੰਦਾ ਇਸ ਤਰ੍ਹਾਂ ਹੀ ਏ। ਹੁੰਦਾ ਹੁੰਦਾ ਇਸ ਤਰ੍ਹਾਂ ਹੀ ਹੁੰਦਾ ਤੁਸੀਂ ਦਿਨ ਚ ਮੰਨ ਲਓ ਕੋਈ ਕੋਈ। ਤੇ ਤੁਸੀ ਫਿਲਮ ਵੇਖੀ ਹੇ ਇਦੀ। ਮੈਂ ਤੁਹਾਡੀ ਗੱਲ ਉਸ ਟਾਈਮ ਟੋਕ ਜੇ ਪੂਰੀ ਨੀ ਹੋਈ ਤੁਹਾਡੀ। ਮੈਂ ਗੱਲ ਕਰ ਰਿਹਾ ਜਿਵੇਂ ਮੰਨ ਲਓ ਦਿਹਾੜੀ ਤੇ ਅਸੀਂ ਕੋਈ ਫਿਲਮ ਵੇਖੀਏ। ਅਸੀਂ ਉਹ ਫ਼ਿਲਮ ਵੇਖ ਕੇ ਨਾ ਪੂਰੀ ਤਰ੍ਹਾਂ ਅਸੀਂ ਉਹਨੂੰ ਦੇਖ ਰਹੇ ਹਾਂ। ਰਾਤੀ ਮਨ ਵਿੱਚ ਸਾਡੇ ਉਹੀਓ ਖਿਆਲ ਆਉਣਗੇ ਨੋ ਵੀ ਅਸੀਂ ਉਹ ਮਤਲਬ ਉਹਦੇ ਵਿੱਚੋ ਹੀ ਉਹ ਧਿਆਨ ਹੁਣ ਜਿਵੇਂ ਕਹਿੰਦੇ ਨੇ ਵੀ ਨਿਤਨੇਮ ਕਰਦੇ ਨੇ ਰਾਤੀ ਕਿ ਰਹਿਰਾਜ ਸਾਹਿਬ ਦਾ ਪਾਠ ਕਰਕੇ ਤੇ ਉਸ ਤੋਂ ਬਾਅਦ ਫਿਰ ਹਾਂ ਕੀਰਤਨ ਤੇ ਸਵੇਲਾ ਪੜ੍ਹ ਕੇ ਸੌਦੇ ਨੇ ਕਹਿੰਦੇ ਨੇ ਫਿਰ ਬਾਬਾ ਜੀ ਕਹਿੰਦੇ ਹੁੰਦੇ ਸਾਨੂੰ ਮੈਂ ਗੱਲ ਕਰਦੇ ਸੀ ਮਾਤਾ ਜੀ ਦੱਸਦੇ ਨੇ ਕਹਿੰਦੇ ਨੇ ਉਹ ਨਾਂ ਕਹਿੰਦੇ ਨੇ ਬਈ ਨਾ, ਬਾਬਾ ਜੀ ਕਹਿੰਦੇ ਸਨ ਵੀ ਤੁਹਾਡੇ ਨਾ ਸ਼ਹੀਦਾਂ ਦਾ ਪਹਿਰਾ ਲੱਗ ਜਾਂਦੈ। ਦੀ ਕੀਰਤਨ ਸਹੋਲਾ ਪੜ੍ਹਨ ਤੋਂ ਬਾਅਦ ਚਾਰੋਂ ਪਾਸੇ ਫਿਰ ਤੁਹਾਨੂੰ ਕੋਈ ਡਰ ਨੀ ਉਹ ਨਹੀਂ। ਕੋਈ ਐਸੀ ਗੱਲ ਨਹੀਂ। ਤੁਸੀਂ ਨੀਂਦਰ ਵਿੱਚ ਵੀ ਤੁਹਾਨੂੰ ਨਾ ਅੱਛਾ ਉਹ ਆਏਗਾ ਅੱਛੀ ਗੱਲਾਂ ਆਉਣ ਗੀਆ। ਤੁਹਾਡੀ ਉਹਦੇ ਵਿੱਚ ਹ ਪਰ ਪਹਿਲੇ ਪਹਿਲੇ ਪਹਿਲੇ ਹੁੰਦਾ ਹੁੰਦਾ ਸੀ ਕੀ ਵੱਡੇ ਵਡੇਰੇ ਜਿਹੜੇ ਸਨ ਨਾ ਉਹ ਕੋਲ ਬਹਿ ਕੇ ਨਾ ਰਾਤੀ ਸਾਖੀਆਂ ਸੁਣਾਉਂਦੇ ਸਨ। ਸਾਖੀਆਂ ਸਾਖੀਆਂ ਸੁਣਾਉਂਦੇ ਸਨ। ਤੁਹਾਡੇ ਵੀ ਮਾਤਾ ਜੀ ਸੁਣਾਉਂਦੇ ਹੋਣਗੇ ਪਾਵੇਂ ਤੁਹਾਨੂੰ ਜਿਵੇਂ ਵੀ ਇਹ ਸੁਣਾਉਂਦੇ ਪਏ ਹੋ ਤੁਸੀਂ। ਹਾਂਜੀ ਤੁਸੀਂ ਸੁਣਾਉਂਦੇ ਪਏ ਹੋ। ਇਹ ਗੱਲ ਤੁਹਾਨੂੰ ਸੁਣਾਉਦੇ ਹਾਂਜੀ। ਹਾਂਜੀ। ਮੈਂ ਉਹੀਓ ਗੱਲ ਕਰਦਾ ਪਿਆ ਹਾਂ ਉਹ ਗੱਲ ਫਿਰ ਬੰਦੇ ਨੂੰ ਨਾ ਹੁੰਦਾ ਵੀ ਜਿਵੇਂ ਬੜਾ ਇੰਟਰਸਟ ਜਿਹਾ ਪੈ ਜਾਂਦਾ ਬੱਚਿਆਂ ਨੂੰ ਪਹਿਲੇ, ਹੁਣ ਅੱਜ ਕੱਲ ਤੇ ਇਸ ਤਰ੍ਹਾਂ ਹੋ ਗਿਆ ਨਾ ਮੋਬਾਇਲਾਂ ਦਾ ਟਾਈਮ ਆ ਗਿਆ ਤੇ ਬੱਚਿਆਂ ਨੂੰ ਸਾਖੀਆਂ ਸੁੱਖੀਆਂ ਦੇ ਵਿੱਚ ਇੰਟਰਸਟ ਨਹੀ ਰਿਹਾ ਮੋਬਾਈਲ ਵੇਖਦੇ ਨੇ ਨਾਟਕ ਵੇਖਦੇ ਨੇ ਬਸ ਧਿਆਨ ਇੱਧਰ ਹੋ ਗਿਆ ਪਹਿਲੇ। ਪਹਿਲੇ ਇਹ ਚੀਜ਼ਾਂ ਨੀ ਹੁੰਦੀਆਂ ਸੀ ਧਿਆਨ ਮਤਲਬ ਇਹ ਤੇ ਪਹਿਲੇ ਹੁੰਦਾ ਸੀ। ਕੀ ਬੱਚਿਆਂ ਨੂੰ ਨਾ ਉਹ ਮਾਤਾਵਾਂ ਸਾਖੀਆਂ ਸੁਣਾਉਂਦੀਆਂ ਸੀ ਕੋਲ ਬਿਠਾ ਕੇ ਘੰਟਾ ਦੋ ਘੰਟਾ। ਬਹਿ ਜਾਣਾ ਉਹਨੇ ਫੇਿਰ ਉਹ ਸਾਖੀਆਂ ਦੀ ਬੁੱਕ ਵੀ ਹੁੰਦੀ ਸੀ ਨਾਨਕ ਸਾਖੀ। ਦੇ ਹੁੰਦੇ ਸੀ ਉਹ ਹਾਂ ਉਹ ਉਹਦੀ ਬੁੱਕ ਹਾਂ। ਹਾਂ ਉਹਦੇ ਵਿੱਚ ਸਾਖੀਆਂ ਸੁਣਾਉਂਦੇ ਸਨ ਹਾਂ। ਬੜੀਆਂ ਗੱਲਾਂ ਉਹ ਵੀ ਦੇਖੋ ਇੱਕ ਗੱਲਾਂ ਇਸ ਤਰ੍ਹਾਂ ਹੁੰਦੀਆਂ ਸਨ ਕਿ ਜਿਹਦੇ ਨਾਲ ਬ ਬੱਚਿਆਂ ਦਾ ਧਿਆਨ ਵੀ ਰੱਬ ਵੱਲ ਜੁੜਿਆ ਰਹਿੰਦਾ ਸੀ। ਹਂਜੀ, ਫੇਰ ਬੱਚਿਆਂ ਨੂੰ ਨੀਂਦਰ ਦਾ ਵੀ ਨਹੀ ਪਤਾ ਲੱਗਦਾ ਸੀ। ਬੱਚੇ ਸੋ ਜਾਂਦੇ ਸਨ ਜਲਦੀ ਨੌ ਸੋ ਜਾਣਾ ਦਸ ਸਾਢੇ ਦਸ ਹੋ ਜਾਣਾ ਨੌ ਵਜੇ ਤੱਕ ਹੋ ਜਾਣਾ ਰੋਟੀ ਪਾਣੀ ਖਾ ਕੇ ਅੱਜ ਕੱਲ ਬੱਚੇ ਫਿਲਮਾਂ ਵੇਖਦੇ ਨੇ ਬਸ ਉਹ ਸਮੇਾਂ ਹੋ ਗਿਆ ਨਾ ਜੀ, ਇਸ ਤਰ੍ਹਾਂ ਹੀ ਬਸ ਬੱਚਿਆਂ ਦਾ ਸਮਾਂ ਹੀ ਐਵੇਂ ਬਸ ਹਾਂ ਬਾਕੀ ਬੱਚਿਆਂ ਨੂੰ ਮੈਂ ਕਹਿੰਦਾ ਬਚ ਬੱਚਿਆਂ ਨੂੰ ਮੈਂ ਕਹਿੰਦਾ ਵੀ ਇਸ ਪਾਸੇ ਜੋੜਨਾ ਚਾਹੀਦਾ ਸਾਖੀਆਂ ਬੱਚਿਆਂ ਨੂੰ ਇੰਟਰਸਟਿਡ ਕਹਾਣੀ ਹੋਗੀ। ਇਕ ਸ਼ਾਖੀ ਹੋ ਗਈ ਬੱਚਿਆਂ ਨੂੰ ਮ ਸੁਣਾਉਣੀ
ਸੁਣਾਣੀ ਚਾਹੀ ਹਾਂਜੀ। ਉਹ ਫੇਿਰ ਮੇਰੇ ਹਾਂਜੀ, ਫੇਰ ਮੇਰੇ ਨਾਨੀ ਜੀ ਮੰਮੀ। ਹਾਂਜੀ, ਨਾਨੀ ਜੀ ਪਾਠ ਕਰ ਰਹੇ ਸੀ ਮੇਰੇ ਤੇ ਉਹਨਾਂ ਨੂੰ ਇੱਕ ਉਂਹਾਨੂੰ ਨਾ ਮਤਲਬ ਸੀ। ਸੁਪਣਾ ਆਇਆ ਉੱਥੇ ਜਿਵੇਂ ਅੱਖ ਲੱਗ ਜਾਂਦੀ ਏ ਇਕ ਦਮ, ਉਹਨਾਂ ਨੂੰ ਆਇਆ ਬਾਬਾ ਜੀ ਨੇ ਕਿਹਾ ਅਸੀਂ ਤੁਹਾਨੂੰ ਨਾ ਹੀਰਾ ਦੇ ਰਿਹਾ ਹੈ। ਤੁਸੀਂ ਹੀਰਾ ਸੰਭਾਲ ਕੇ ਰੱਖਣਾ। ਤੇ ਇਕ ਦਮ ਉਹਨਾਂ ਦੀ ਅੱਖ ਖੁੱਲ ਗਈ ਤੇ ਹਾਂਜੀ ਉਹਨਾਂ ਦੀ ਅੱਖ ਖੁੱਲ੍ਹ ਗਈ ਅਤੇ ਫਿਰ ਮੇਰੇ ਮਾਮਾ ਜੀ ਹੋਏ ਜੀ ਉਸ ਤੋਂ ਬਾਅਦ। ਉਹਨਾਂ ਦੀ ਸੱਤ ਕੁੜੀਆਂ ਸੀ ਉਸ ਤੋਂ ਬਾਅਦ ਮੇਰੇ ਮਾਮਾ ਜੀ ਹੋਏ ਨੇ।
ਤੁਮਾ ਨੇ ਆਪ ਸੁਪਨੇ ਚ ਆ ਕੇ ਨਾ
ਹਾਂਜੀ, ਉਹਨਾਂ ਨੂੰ ਦਰਬਾਰ ਸਾਹਿਬ ਦੇ ਅੱਗੇ ਝੋਲੀ ਚ ਪਾਇਆ, ਇਹ ਤੁਸੀਂ ਹੀਰਾ ਸੰਭਾਲ ਕੇ ਰੱਖਣਾ।
ਬੜੀ- ਬੜੀ ਅੱਛੀ ਉਹਦੇ ਵਿੱਚ ਆਂਦੀ ਐ, ਕਿ ਮਨ ਬੜਾ ਹੁੰ
ਬਹੁ ਸੋਹਣਾ ਹਾਂਜੀ, ਕਿੰਨਾ ਸੁਣਦਾ ਨੇੜੇ ਹੋ ਕੇ ਮਹਾਰਾਜ, ਸੱਚੇ ਮਨ ਨਾਲ ਤੁਸੀਂ ਜੋ ਮੰਗੋਗੇ, ਤੁਹਾਨੂੰ ਮਿਲੇਗਾ ਜੀ।
ਮਿਲੇਗਾ, ਬਿਲਕੁਲ ਠੀਕ ਕਹਿ ਰਹੇ, ਇਹ ਨਾ ਬਟ ਪਤਾ ਕੀ ਹੁੰਦਾ ਜੀ, ਇੱਕ ਇੱਕ ਇੰਟਰਸਟ ਜਿਹਾ ਬਣ ਜਾਂਦਾ ਵੀ, ਮੈਂ ਇਹਨਾਂ ਦੀ ਤਰਫ ਖਿੱਚਿਆ ਹੋਇਆ ਵਾ, ਉਹ ਖਿੱਚ-ਖਿੱਚ ਪੈਦਾ ਹੋ ਜਾਂਦੀ ਐ, ਵੀ ਜਿਵੇਂ ਇੱਕ ਸਾਡੇ ਹੁਣ ਮਤਲਬ ਕੀ ਹੁੰਦਾ ਨਾ ਵੀ ਖਿੱਚ ਹੁੰਦੀ ਐ ਵੀ ਯਾਰ, ਅਸੀਂ ਜਾਣਾ ਅੱਜ ਸ਼ਾਮੀ ਗੁਰਦਆਰੇ ਟਾਈਮ ਹੋ ਗਿਆ, ਉਹ ਖਿੱਚ ਹੁੰਦੀ ਐ, ਵੀ ਅਸੀਂ ਸੱਤ ਵਜ ਗਏ ਨੇ। ਅਹ ਸਵੇਰ ਹੋ ਗਈ ਏ, ਆਪੇ ਖਿੱਚਦਾ ਉਹ ਧਿਆਨ ਬੰਦੇ ਦਾ। ਉੱਧਰਲੇ ਪਾਸੇ ਹੀ ਜਾਂਦਾ, ਉਹ ਕਿਉਂ ਜਾਂਦਾ, ਕਿਉਂਕਿ ਬੰਦਾ ਸੋਚ ਵੀ ਮੈਂ ਹੁਣ ਮੇਰਾ ਕੋਈ ਕੰਮ ਰੁਕ ਗਿਆ, ਮੈਂ ਜਾਣਾ ਸੀ, ਉਹ ਮਨ ਇੱਕਦਮ ਉਪਰੋਂ ਮ ਮਨ ਵਿੱਚੋਂ ਇਕਦਮ ਗੱਲ ਆਂਦੀ ਏ। ਯਾਰ ਸੱਤ ਵੱਜ ਗਏ, ਚਲੋ ਗੁਰਦੁਆਰੇ ਚਲੀਏ ਚਲੋ ਜੀ, ਉਹ ਬੰਦਾ ਬੈਠਦਾ ਉੱਠਦਾ, ਉਹ ਫਿਰ ਇਹਦੇ ਨਾਲ ਇੱਕ ਤੇ ਐਨਰਜੀ ਪੈਦਾ ਹੁੰਦੀ ਏ, ਬੰਦਾ ਜਾਂਦਾ ਇਕਦਮ ਬੈਠਾ- ਬੈਠਾ ਤੇ ਬੰਦਾ ਵੈਸੇ ਸੁਸਤ ਹੋ ਜਾਂਦਾ ਕੋਈ ਵੀ ਹੋਏ ਭਾਵੇਂ, ਬੰਦਾ ਇੱਕ ਜਾਣ ਦਾ ਅਕਾਰ ਬਣਿਆ ਹੁੰਦਾ, ਵੀ ਅਸੀਂ ਫਲਾਣੀ ਜਗ੍ਹਾ ਜਾਣਾ। ਅਸੀਂ ਉੱਥੇ ਪਰਮਾਤਮਾ ਵੱਲ ਆਪਣਾ, ਫਿਰ ਉ ਇੱਕ ਧਿਆਨ ਵੀ ਬੰਦਾ ਜਾਂਦਾ, ਆਪਣਾ ਘੰਟਾ, ਦਸ ਮਿੰਟ, ਵੀਹ ਮਿੰਟ, ਅੱਧਾ ਘੰਟਾ ਲਾਂਦਾ ਤੇ ਚਲੋ। ਕੀਰਤਨ ਕੰਨਾਂ ਚ ਪਏ, ਬੰਦਾ ਫੇਰ ਉਹ ਰਾਤੀ ਜਾਏ, ਤੇ ਰਾਤੀ ਸਾਰੀ ਰਾਤ ਫੇਰ ਬੰਦੇ ਨੂੰ ਕੋਈ ਨਾ ਕੋਈ ਮਾਇੰਡ
ਹਾਂਜੀ, ਕੋਈ ਨਾ ਕੋਈ ਮਾਇੰਡ ਚ ਗੱਲ ਜਾਂਦੀ, ਉਹ ਫੇਰ ਰਾਤੀ ਉਸੇ ਚ ਹੀ ਹਾਂਜੀ।
ਨਹੀਂ- ਨਹੀਂ, ਰਾਤੀ ਕੀਰਤਨ ਸਵੇਲਾ ਤੇ ਨੀ, ਵੈਸੇ ਪੜ
ਹਾਂਜੀ, ਜ਼ਰੂਰ ਪੜ੍ਹਨਾ ਚਾਹੀਦਾ ਜੀ, ਰਾਤੀ ਕੀਰਤਨ ਸੋਹਲਾ। ਪਹਿਰਾ ਲੱਗ ਜਾਂਦਾ ਮਹਾਰਾਜ ਦਾ, ਚਾਰੋਂ ਪਾਸੋਂ।
ਇਹ ਤੇ ਗਲਤ
ਇਹ ਬਹੁਤ ਜ਼ਰੂਰੀ ਏ, ਤੁਸੀਂ ਦਿਨ ਚ ਆਪਣਾ ਨਿਤਨੇਮ ਕਰੋ। ਆਪਨਾ ਅਰਦਾਸ ਕਰੋ ਮਹਾਰਾਜ ਅੱਗੇ, ਹਾਂਜੀ ਰਾਤੀ ਰਹਿਰਾਸ ਸਹਬ ਕਰੋ, ਜੋਤ ਜੋ ਵੀ ਜਗਾਂਦੇ ਹੋ ਜੋਤ ਜਗਾਓ, ਧੂਫ ਜਗਾਓ, ਮਹਾਰਾਜ ਦੇ ਦਰਸ਼ਨ ਕਰੋ ਜਾਓ, ਸ਼ਾਮੀ ਮੱਥਾ ਟੇਕ ਕੇ ਆਓ, ਪਰਮਾਤਮਾ ਦੇ ਦਰ ਤੇ ਜਾਓ, ਤੁਹਾਨੂੰ ਆਪ ਆਪੇ ਤੁਹਾਡੀ ਨੀਂਦਰ ਅੰਮ੍ਰਿਤ ਵੇਲੇ ਖੁੱਲ ਜਾਏਗੀ। ਹਾਂਜੀ, ਉਹ ਮਹਾਰਾਜ ਆਪੇ ਉਠਾ ਦਿੰਦਾ ਜੀ, ਹਾਂਜੀ।
ਚਲੋ ਠੀਕ ਏ, ਵਾਹਿਗੁਰੂ ਮੇਹਰ ਕਰੇ ਸਬ ਤੇ।
ਹਾਂਜੀ, ਸਭ ਤੇ ਕਿਰਪਾ ਕਰੇ, ਅੱਛਾ ਜੀ ਠੀਕ ਏ ਜੀ, ਸਸ਼ ਰੀ ਕਾਲ ਜੀ, ਸਸ ਰੀ ਕਾਲ।